ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਨੇ?
ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਵਧੀਆ।
ਹੋਰ, ਬਸ ਬੈਠੇ ਸੀ ਲੰਚ ਵਗੈਰਾ ਕਰ ਲਿੱਤਾ ਤੁਸੀਂ?
ਬਸ ਬਣ ਰਿਹਾ।
ਅੱਛਾ, ਅੱਛਾ ਪੇਕੇ ਗਏਦੇ ਓ ਨਾ?
ਹੂੰ, ਵੇਖਕੇ ਆਏ ਵੇ ਆ।
ਅੱਛਾ। ਤੇ, ਕੀ ਮਤਲਬ ਲੇਟ ਜ਼ਿਆਦਾ ਲੇਟ ਖਾਂਦੇ, ਉੱਧਰ?
ਦੇਖੋ ਲੇਟ ਸੋਣਾ, ਲੇਟ ਉਠਣਾ ਤੇ ਸਾਰੇ ਨਾਸ਼ਤਾ ਈ ਲੇਟ ਹੁੰਦਾ। ਇੱਕ ਵਜੇ ਤੇ ਨਾਸ਼ਤਾ ਹੁੰਦਾ, ਤੇ ਚਾਰ ਵਜੇ ਤੇ ਲੰਚ ਹੁੰਦੈ।
ਅੱਛਾ-ਅੱਛਾ, ਫਿਰ ਕੀ ਬਣਾਇਆ ਅੱਜ?
ਅੱਜ ਭੈਨ ਨੇ ਬਣਾਏ ਨੇ, ਟਿੰਡੇ।
ਭਰ ਕੇ ਬਣਾਏ ਨੇ ਟਿੰਡੇ?
ਨਹੀਂ ਭਰਕੇ ਤੇ ਨਹੀਂ ਬਣਾਏ, ਮਤਲਬ ਵਿੱਚ ਦਹੀਂ ਪਾਕੇ ਕਹਿ ਰਹੀ ਸੀ ਬਣਾਵਾਂਗੀ।
ਅੱਛਾ, ਵੱਡੀ ਵਾਲੀ ਸਿਸਟਰਮ ਨੇ ਤੁਹਾਡੀ?
ਹੂੰ, ਸਭ ਤੋਂ ਵੱਡੀ, ਮੈਂ ਤੇ ਬਣਾਂਨੀ ਆ, ਤੇ ਮੈਂ ਤੇ ਭਰ ਕੇ ਬਣਾਂਨੀ ਆ।
ਹਾਂਜੀ-ਹਾਂਜੀ, ਅੱਛਾ ਤੇ ਤੁਸੀਂ ਕਟਲ ਦੀ ਸਬਜ਼ੀ ਵੀ ਬਣਾਂਦੇ ਸੀ ਨਾ?
ਹਾਂ, ਹੁਣ ਕਾਫ਼ੀ ਟਾਈਮ ਹੋਗਿਆ ਬਣਾਏ ਨੀ।
ਬੜੇ ਟਾਈਮ ਹੋਗਿਆ ਮਕਾਏ ਵੀ ਨੀ, ਇਧਰ ਸਾਡੇ ਇੱਧਰ ਤਿੰਨ ਰੋ ਫੈਮਲੀ'ਚ ਇਨਾ ਬਨਾਂਦੇ ਨੇ, ਕਟਰ, ਤੇ ਹਾਂ, ਕਟਲ ਦੀ ਸਬਜ਼ੀ ਖਾਂਦਾ ਈ ਨਹੀਂ ਕੋਈ, ਤੇ ਬਸ, ਇੱਕ ਵੀਰ ਜੀ ਨੇ ਹਾਂ, ਬਸ ਇੱਕ ਵੀਰ ਜੀ ਨੂੰ ਪਸੰਦ ਏ, ਮੇਰੀ ਤਾ ਖੁਦ ਫੇਵਰੇਟ ਏ। ਪਰ, ਕੋਈ ਖਾਂਦਾ ਨੀ ਤੇ ਲਿਆਂਦੇ ਈ ਨਹੀਂ। ਚਲੋ ਕੋਈ ਨੀ, ਬਣਾਵਾਂਗੇ ਤੇ ਹੈਈ ਕਿਸੇ ਨਾ ਕਿਸੇ ਦਿਨ। ਤੇ, ਕਿਵੇਂ ਬਣਾਂਦੇ ਓ ਹਾਂ-ਹਾਂ ਕੋਈ ਨੀ। ਤੁਸੀਂ ਕਿਵੇਂ ਬਣਾਂਦੇ ਓ ਫਿਰ ਕਟਲ, ਮੈਂ ਖਾਧਾ ਸੀ ਬੜਾ ਸਵਾਦ ਬਣਾਂਦੇ ਵੈਸੇ ਤੇ।
ਹਾਂ, ਜਿਵੇਂ ਮੰਮੀ ਸਬਜ਼ੀ ਲੈ ਆਂਦੇ ਨੇ, ਕਟਲ ਨਾ ਤੇ ਉਹ ਧੋਕੇ, ਫਿਰ ਉਹਨੂੰ ਫ੍ਰਾਈ ਕਰਨੀ ਆ ਤੇਲ ਇੱਚ।
ਤੇ ਕਟਲ ਨੂੰ ਤੁਸੀ ਫਿਰ ਕੱਟਿਆ-ਕਟਾਇਆ ਲਿਆਂਦੇ ਓ, ਛਿਲਵਾਕੇ ਲਿਆਂਦੇ ਹੁੰ
ਹਾਂ, ਮੰਮੀ ਕਟਵਾਕੇ ਲਿਆਂਦੀ, ਭਾਈ ਕੋਲੋਂ ਨਾ। ਆਪ ਕੱਟਣਾ ਤੇ ਬੜਾ ਔਖਾ ਜੇ, ਕਿਉਂਕਿ ਖੁਰਕ ਵਗੈਰਾ ਹੁੰਦੀ ਹੈ ਨਾ ਫਿਰ।
ਉਹਦੇ ਵਾਸਤੇ, ਵੈਸੇ ਵੀ ਚਾਕੂ ਵੀ ਵੱਡਾ ਚਾਹੀਦਾ ਹੁੰਦਾ ਨਾ।
ਆਹੋ, ਵੱਡਾ ਚਾਕੂ ਚਾਹੀਦੈ।
ਹੂੰ, ਅੱਛਾ ਤੇ ਫੇਰ
ਕੱਟਿਆ-ਕਟਾਇਆ ਲਿਆਂਦੀ ਮੰਮੀ ਤੇ, ਤ ਆ ਮੈਂ ਤੋ, ਧੋ ਲੈਂਦੀ ਆ, ਫਿਰ ਉਸ ਤੋਂ ਬਾਅਦ ਤੇਲ'ਚ ਤਲਨੀ ਆਂ।
ਅੱਛਾ, ਉਹਨੁੰ ਸਿੱਧਾ ਨਹੀਂ-ਨਹੀਂ ਉਹਨੂੰ ਸਿੱਧਾ ਤੁਸੀਂ ਧੋ ਦੇੰਦੇ ਓ, ਬਸ?
ਹਾਂ ਮੈਂ ਧੋ ਲੈਂਨੀ ਆ, ਥੋੜ੍ਹਾ ਨਿਚੋੜ ਲੈਂਨੀ ਆ ਨਾ, ਫਿਰ ਤੇਲ'ਚ ਫ੍ਰਾਈ ਕਰ ਲੈਂਨੀ ਆ।
ਤੇ ਓਦੇ ਨਾਲ ਖੁੜਕਾ ਵਗੈਰਾ ਤਾਂ ਨੀ ਹੁੰਦੇ ਐਨੇ ਤੋੜ ਦੇ ਟਾਈਮ ਜਿਵੇਂ।
ਹਲਕੀ ਤੇ ਹੋਏਗੀ ਹਲਕੀ ਜੀ ਤੇ ਹੁੰਦੀ ਐ।
ਅਰਬੀ ਬਣਾਨੇ ਆ ਤੇ ਅਰਬੀ ਦੀ ਵੀ ਖ਼ਾਰਿਸ਼ ਹੁੰਦੀ ਐ ਨਾ ਹੱਥਾਂ ਤੇ ਲੋਣ ਜੀ ਹੁੰਦੀ ਐ।
ਥੋੜ੍ਹੀ ਹਲਕੀ ਹੁੰਦੀ ਐ ਥੋੜੀ ਲੇਸਲੀ ਜੀ ਹਾਂ ਏ ਵੀ ਉਸ ਤਰ੍ਹਾਂ ਈ ਹੁੰਦੀ ਐ।
ਅੱਛਾ ਅੱਛਾ, ਫੇਰ ਅੱਛਾ ਫੇਰ ਤੁਸੀਂ ਉਹਨੂੰ ਫਰਾਈ ਕਰ ਲੈਂਦੇ ਓ।
ਮੈਂ ਫਰਾਈ ਕਰਨੀ ਆ ਫੇਰ ਉਸ ਤੋਂ ਬਾਅਦ ਜਿਆਦਾ ਮੈਂ ਫਰਾਈ ਮੀ ਕਰਦੀ ਤੇ ਨਾ ਜ਼ਿਆਦਾ ਘੱ ਘੱਟ ਕਰਨੀ ਆਂ ਮਤਲਬ ਮੀਡੀਅਮ ਈ ਹੁੰਦੀ ਐ। ਹਲਕਾ ਈ ਬਰਾਊਨ ਹੁੰਦਾ ਜ਼ਿਆਦਾ ਡਾਰਕ ਨੀ ਹਾਂ ਹਾਂ। ਹਲਕਾ ਬਰਾਊਨ ਈ ਕਰਨੀ ਆ ਤੇ ਨਮਕ ਪਾ ਦਿਨੀ ਆ ਨਾਲ ਥੋੜ੍ਹਾ ਜਾ।
ਤੇਲ ਵਿੱਚ ਈ ਪਾ ਦਿੰ ਓ ਫਿਰ ਉੱਤੇ ਪਾਂਦੇ ਓ ਤਲ ਕੇ ਅੱਛਾ ਤੇਲ ਵਿੱਚੀ ਪਾ ਦਿੰਦੇ ਓ। ਅੱਛਾ, ਉੱਪਰ ਡੋਲ ਦਿੰਦੇ ਓ ਥੋੜ੍ਹਾ ਹਾਂ। ਅੱਛਾ।
ਉਸ ਤੋਂ ਬਾਅਦ ਓ ਫਰਾਈ ਹੋ ਜਾਂਦੀ ਓਨੂੰ ਨਿਕਾਲ ਕੇ।
ਤੇ ਐ ਨਮਕ ਏਸ ਕਰਕੇ ਪਾਂਦੇ ਓ ਤਾਂ ਕੀ, ਨਮਕ ਤਾਂ ਸੈ ਜਾਏ ਏਦੇ ਚ ਅੱਛਾ ਅੱਛਾ।
ਤੇ ਓਸ ਤੋਂ ਬਾਅਦ ਕੱਢਣ ਤੋਂ ਬਾਅਦ ਥੋੜ੍ਹਾ ਜਾ ਨਮਕ ਪਾਤਾ ਨਾ ਓਨੂੰ ਸਾਈਡ'ਤੇ ਰੱਖਤਾ ਫਿਰ ਓਹੀਓ ਤੇਲ ਥੋੜਾ ਜਿਆਦਾ ਹੁੰਦਾ ਨਾ ਓਨੂੰ ਥੋੜਾ ਦੂਸਰੀ ਕਟੋਰੀ ਚ ਪਾ ਕੇ।
ਥੋੜਾ ਜਾ ਤੇਲ ਲੈ ਲੈਣਾ ਵਾਂ ਓਈਓ ਤੇਲ ਸੜਿਆ ਹੋਇਆ ਈ ਓਦੇ ਵਿੱਚ ਪਿਆਜ ਪਾ ਦੋ।
ਅੱਛਾ, ਪਿਆਜ ਪਿਆਜ ਪਿਆਜ ਲੰਬੇ ਕੱਟ ਕੇ ਪਾਂਦੇ ਓ। ਅੱਛਾ ਲੰਬੇ ਤੇ ਬਾਰੀਕ ਬਾਰੀਕ।
ਹਾਂ, ਤੇ ਓ ਬਰੀਕ ਬਰੀਕ ਤੇ ਹਾਂ ਤੇ ਪੈਲੇ ਤੇ ਲਸਣ ਪਾਣੀ ਆ ਅਗਰ।
ਅੱਛਾ, ਇਨ ਕੇਸ ਅਗਰ ਅਸੀਂ ਲਸਣ ਖਾਣ ਵਾਲਿਆਂ ਤੇ ਲਸਣ ਪੈਲੇ ਪਾਨੀ।
ਹਾਂ, ਪਾ ਸਕਦੇ ਓ ਤੇ ਜਿਵੇਂ ਕਈ ਕਈ ਵਾਰ ਮੇਰਾ ਮਨ ਕਰਦਾ ਪਾ ਦਿਨੀ ਆ ਕਈ ਵਾਰ ਨਹੀਂ ਵੀ ਪਾਉਂਦੀ। ਤੇ ਲਸਣ ਪਾ ਕੇ ਫੇਰ ਓਨੂੰ।
ਰਹਿੰਦਾ ਲਸਣ ਵਾਲਾ ਜਾਂ ਬਿਨਾਂ ਲਸਣ ਦਾ।
ਅਹ ਵੇਖੋ ਦਹੀਂ ਨਾਲ ਹੀ ਆ ਜਾਏਗਾ ਸਵਾਦ ਤੇ ਨਾ ਲਾਸਟ ਚ ਦਹੀਂ ਪੈ ਜਾਂਦੀ ਐ ਨਾ।
ਅੱਛਾ ਅੱਛਾ, ਦਈ ਪਾਂਦੇ ਓਦੇ ਦੇ ਚ ਤੁਸੀਂ।
ਹਾਂ ਦਈ ਪੈ ਕੇ ਬਨਦਾ ਬਿਨਾਂ ਦਈ ਤੋਂ ਨੀ ਟੇਸਟ ਆਏਗਾ।
ਅੱਛਾ, ਤੇ ਉਹਨੂੰ ਤਲ ਤੇ ਥੋੜਾ ਤੇਲ ਕੱਢ ਲਿੱਤਾ ਅਸੀਂ। ਤੇ ਓਦੇ ਵਿੱਚੀ ਅਸੀਂ ਥੋੜਾ ਅੱਛਾ।
ਥੋੜ੍ਹਾ ਮਤਲਬ ਪਿਆਜ ਜਿੰਨੇ ਤੁਸੀਂ ਲਏ ਨੇ ਜਿਵੇਂ ਅੱਧਾ ਕਿੱਲੋ ਲਿਆ। ਤੇ ਚਾਰ ਪਿਆਜ ਪਾ ਦੇਣਾ ਤੇ ਦੋ ਟਮਾਟਰ ਪਾਨੀ ਆ।
ਤੇ ਪਿਆਜ਼ ਤੁਸੀਂ ਮੀਡੀਅਮ ਸਾਈਜ਼ ਦੇ ਲੈਂਦੇ ਓ ਜਾਂ ਵੱਡੇ ਸਾਈਜ਼ ਦੇ ਲੈਂ ਅੱਛਾ ਮਤਲਬ ਪਿਆਜ ਜਿਆਦਾ ਪਾਨੇ ਨੇ।
ਹਾਂ ਪਿਆਜ਼ ਜਿਆਦਾ ਪਾਨੇ ਆ।
ਅੱਛਾ, ਚਾਰ ਪਿਆਜਾਂ ਨੂੰ ਫੇਰ ਫਰਾਈ ਕਰਨਾ।
ਹਾਂ, ਹਲਕਾ ਜਾ ਫਰਾਈ ਹੋ ਗਿਆ ਜਿਆਦਾ ਫਰਾਈ ਨੀ ਕਰਨਾ ਹਲਕਾ ਈ ਮਤਲਬ। ਪਿੰਕ ਹੋ ਜਾਣ ਨਾ ਜਦੋ ਪਿਆਜ ਫਿਰ ਟਮਾਟਰ ਪਾ ਦੋ-
ਅੱਛਾ
ਪਿਆਜ ਦੇ ਨਾਲ ਹਰੀ ਮਿਰਚ
ਅਛਾ ਇਕ ਤਰ੍ਹਾਂ ਦਾ ਮਸਾਲਾ ਈ ਭੁੰਣਦਾ ਪਿਆ ਕਿਆ ਅੱਛਾ ਤੇ ਦੋ ਟਮਾਟਰ ਦਿਤੇ ਚਾਅ ਅੱਧਾ ਕਿਲੋ ਲਾਇ ਤੇ ਥੀ ਅਛਾ ਅਛਾ ਅੱਧਾ ਕਿਲੋ ਤੁਸੀ ਕਹਿ ਰਹੇ ਓ ਚਾਰ ਪਿਆਜ ਤੇ ਦੋ ਟਮਾਟਰ ਦਾ ਮਸਾਲਾ ਬਣਾਣਾ ਠੀਕ ਹੈ ਅੱਛਾ ਹਰੀ ਮਿਰਚ ਵਗੈਰਾ
ਹਰੀ ਮਿਰਚ ਅਸੀ ਤੇ ਦੇਖੋ ਘੱਟ ਖਾਂਨੇ ਆ ਤੇ ਅਸੀ ਇਹ ਅੱਧੀ ਪਾਣੀ ਆ ਜਿਆ ਹਨੀ ਈ ਜਾਦਾ ਤੋ ਜਾਦਾ ਦੋ ਪਾਲਾਗੇ ਕਿਉਕਿ ਉਪਰੋ ਅਸੀ ਕਾਲੀ ਮਿਰਚ ਤੋੜ ਲੈਣੇ ਆ ਨਾ
ਹਾਂ ਕਾਲੀ ਮਿਰਚ ਦਾ ਤੇ ਟੇਸਟ ਵਧੀਆ ਹੁੰਦਾ ਵੈਸੇ ਵੀ ਕਹਿਦੇ ਅਹ ਬਈ ਲਾਭਦਾਇਕ ਹੁੰਦੀ ਐ ਨੁਕਸਾਨ ਦਾਇਕ ਨਹੀ ਹੁੰਦੀ ਕਾਲੀ ਮਿਰਚ ਵਾਈ ਕੱਢਦੀ ਐ ਨਾ ਮੇਰੇ ਖਿਆਲ-
ਆਹੋ ਆਹੋ
ਅਛਾ ਫੇਰ ਉਸ ਤੋ ਬਾਅਦ ਤੁਸੀ ਕੀ ਕਰਦੇ ਓ ਬਾਅ
ਉਸ ਤੋ ਬਾਅਦ ਅਹੀ ਈ ਨਮਕ ਪਾਤਾ ਟਮਾਟਰ ਹੋ ਗਏ ਉਹਦੇ ਮਤਲਬ ਛਿਲਕੇ ਲੈ ਜਾਦੇ ਨੇ ਜਿਵੇ ਪਾ ਪੂਰੇ ਪੁਨੀ ਦੇ ਏ
ਅਛਾ ਪੂਰੇ ਭੁੰਨ ਲਿਆ ਮਸਾਲੇ ਨੂੰ ਤੇਲ ਛੱਡ ਕੇ ਗੀਵੇ
ਜਿਵੇ ਤੇਲ ਹਾਂ ਉਹ ਨਹੀ ਨਹੀ ਉਸ ਤੋ ਪਹਿਲੇ ਉਹ ਮਸਾਲੇ ਪਾਉਣੇ ਨੇ ਨਾ ਤੇਲ ਛੱਡਣ ਤੋ ਬਾਅਦ ਤੇ ਨਾਲੇ ਸਬਜੀ ਪਾ ਦੇਣੀ ਐ ਨਾ
ਅੱਛਾ ਅੱਛਾ ਨਹੀ ਅਸੀ ਪਹਿਲੇ ਜਿਵੇ ਹੁਣ ਪੁੰਣਦੇ ਪਿਆਦੇ ਪਾਲੇ ਪਾਤੇ ਨਮਕ ਮਿਰਚ ਹਲਦੀ ਦੇਗੀ ਮਿਰਚ ਹਨਾ ਆ ਉ ਦੇਗੀ ਮਿਰਚ ਪਾਦੇ ਓ ਤੁਸੀ
ਹਾਂ ਥੋੜ੍ਹੀ ਪਾਣੇ ਆ ਤਰਈ ਕਲਰ ਆ ਜਾਏ ਥੋੜਾ ਅਸੀਂ ਲਾਲ ਮਿਰਚ ਨਹੀਂ ਪਾ ਦੇ
ਅੱਛਾ ਅੱਛਾ ਲਾਲ ਮਿਰਚ ਚ ਵੈਸੇ ਵੀ ਯੂਜ ਨਹੀ ਕਰਨੀ ਚਾਹੀਦੀ ਈ ਦਾਲ ਮਿਰਚ ਲੂ ਸਾਨ ਕਰਦੀ ਵੈਸੇ ਖਾਣ ਦਾ ਹੈਗਾ ਸਭ ਨੂੰ ਪਾ ਲੈਦੇ ਨੇ ਪਾ ਲੈਦੇ ਨੇ ਜਿਨਾ
ਪਹਿਲੇ ਅਸੀ ਬੜੀ ਖਾਦੇ ਸੀ ਬਸ ਫਿਰ ਇਕ ਇਕਦਮ ਥੋੜੀ ਤਬੀਅਤ ਖਰਾਬ ਹੋ ਗਈ ਸੀ ਡੈਡੀ ਜੀ ਦੀ ਤੇ ਮਨਾ ਕਰਤਾ ਸੀ ਫਿਰ ਉਸ ਤੋਂ ਬਾਅਦ ਸਾਡਾ ਬੰਦ ਹੋ ਗਿਆ ਸੀ ਅਸੀ ਈ ਮਿਰਚਾ ਖਾਣੀਆਂ ਬਿਲਕੁਲ ਬੰਦ ਹੋ ਗਏ ਸੀ
ਅੱਛਾ ਫੇਰ ਹੁਣ ਤੁਸੀ ਮਿਰਚ ਮਸਾਲੇ ਨੀ ਯੂਜ ਕਰਦੇ ਹੋਣੇ
ਇਨੇ ਵੀ ਕਰਦੇ ਕਰਨ ਲੱਗ ਜਾਣ ਥੋੜੇ ਬਹੁਤ ਨਾ ਹੁਣ ਜਿਵੇ ਸਾਡੇ ਜਵਾਈ ਸਾਹਿਬ ਆਦੇ ਨੇ ਤੇ ਜਿਹੜੀ ਮਿਰਚਾ ਖਾਦੇ ਨੇ ਤੇ ਉਹਨਾ ਪਿੱਛੋ ਥੋੜ੍ਹੀ ਪਾ ਦਿੰਦੇ ਆ
ਅੱਛਾ ਅੱਛਾ ਉਹਨਾ ਦੀ ਪਾ ਦੇ ਉ ਮਿਰਚ ਵਗੈਰਾ ਖਾਦੇ ਐ
ਹਾਂ ਉਹ ਖਾਦੇ ਨੇ ਥੋੜਾ ਸਪਾਈਸੀ ਖਾਦੇ ਨੇ ਹਾਲਾਂਕਿ ਉਹ ਫਾਸਟ ਫੂਡ ਵਗੈਰਾ ਨਹੀ ਖਾਦੇ ਏ ਉਹ ਮਤਲਬ ਇਹ ਚੀਜ ਖਾਦੇ ਨੇ ਨਿਉ ਐਬਨਟ ਘਰ ਦੀ ਚੀਜਾ ਚ ਮਿਰਚਾ ਪਾਉਂਦੇ
ਹੂ ਹੂ ਹੂ
ਤੇ ਏ ਬਸ ਇਹ ਸਭ ਕੁਛ ਹਾਂ ਇਹ ਸਭ ਕੁਛ ਫਰਾਈ ਕਰ ਲਿਆ ਇਸ ਤੋ ਬਾਅਦ ਮਸਾਲੇ ਦਾ ਤੇ ਗਰਮ ਮਸਾਲਾ ਤੇ ਮੀਟ ਮਸਾਲਾ ਪਾ ਲਿਆ ਸੁੱਕਾ ਦਨੀਆ ਧਣੀਆ ਥੈੜਾ ਜਿਹਾ ਹਾਂ ਮੀਟ ਮਸਾਲਾ ਵੀ ਥੋੜ੍ਹਾ ਐਡ ਕਰ ਲਿਆ ਤੇ ਥੋੜਾ ਜਿਹਾ ਆ ਅਮਚੂਰ ਜਰਾ ਜਿਹਾ ਜਿਆਦਾ ਨਹੀ ਥੋੜਾ ਜਿਹਾ ਅਮਚੂਰ ਪਾ ਲਿਆ ਕਿਉਕ ਦਈ ਵੀ ਪੈਣੀ ਐ ਤੇ ਟਮਾ
ਹਾਂਓ ਫਿਰ ਜਿਆਦਾ ਖੱਟਾ ਹੋ ਜਾਏਗਾ ਨਹੀ ਤੇ
ਹੂੰ ਥੋੜੀ ਜਹੀ ਮਲਾਈ ਪਾ ਲਈ ਏ ਮਲਾਈ ਦੇ ਸੁੜਨ ਲੱਗ ਗਈ ਫੇਰ ਹੁਣ ਦਹੀਂ ਪਾ ਦਾਗੇ ਅਸੀ ਨਾ-
ਮਲਾਈ ਕਿਨੀ ਕੁ ਪਾਉਦੇ ਹੋ ਇਕ, ਦੋ ਚਮਚ- ਅੱਛਾ ਚਮਚ ਇੱਕ ਚਮਚ ਕਾਫ਼ੀ ਕਿਉਂਕਿ ਹੈਵੀ ਹੋ ਜਾਂਦਾ। ਫੇਰ ਓ ਮਲਾਈ ਨਾ, ਹਾਂ।
ਉਹ ਵੀ ਤਲਿਆ ਹੋਇਆ ਨਾਲੇ ਹੁਨ ਤੇਲ ਵਿੱਚ ਏ ਸਬਜ਼ੀ ਵੀ ਫਰਾਈ ਹੋ ਜੂਗੀ ਉਹਨੇ ਵੀ ਤੇਲ ਕਢਿਆ। ਤੇ ਉਸ ਤੋਂ ਬਾਅਦ ਅ, ਆਪਾਂ ਦਹੀਂ ਪਾ ਦਿੱਤੀ ਏ ਹੁਨ, ਦਹੀਂ ਦੇ ਨਾਲ ਈ ਆਪਾਂ ਉਹ ਪਾ ਦਾਂਗੇ-
ਦਹੀਂ ਕਿਥੇ ਪਾਈ ਜੇ ਹਲੇ ਤੇ ਅਸੀਂ ਉ ਪਏਆ ਅ ਅੰਬਚੂ-
ਦੇ ਨਾਲ ਹੀ ਹੋ ਜਾਏਗੀ।
ਆਮਚੂਰ ਅੱਛਾ ਮਲਾਈ ਦੇ ਨਾਲ ਈ ਦਾਂਹੀਂ ਪਾ ਦੇਂਨੀ ਆ ਅਸੀਂ ਅੱਛਾ- ਅੱਛਾ ਠੀਕ, ਫੇਰ ਦਹੀਂ ਵਾਲਾ ਮਸਾਲਾ ਪੂਰਾ ਰੇਡੀ ਹੋ ਗਿਆ ਸਾਡਾ ਹੁਣ, ਤੇ ਦਹੀਂ ਨੂੰ ਜਾਦਾ, ਮੇਰੇ ਹਿਸਾਬ ਨਾਲ ਦੇਹੀਂ ਨੂੰ ਜਾਦਾ ਉ ਨੀ ਕਰਨਾ ਔਂਦਾ ਉਹਨਾ ਕਿਉਂਕਿ ਉਹ ਤੇ ਫੇਰ ਫੇਟਕਲੀਆਂ ਬਾਨ ਜਾਣ। ਹਾਂ ਫਿੜਕਰੀ ਬਣ ਕੇ ਪਾਣੀ ਛੱਡ ਦੇਗੀ ਤੇ ਕਟਰ ਵੀ ਨਾਲ ਈ ਪਾ ਦਿੱਤਾ।
ਹਾਂ ਨਾਲ ਹੀ ਕਟਲ ਪਾ ਦਿੱਤਾ, ਤੇ ਬਸ ਹੁਣ ਇਹਨੂੰ ਅ- ਕਰਦੇ ਰਹਿਣਾ ਵੀ ਮਿਕਸ ਅਪ ਕਰਦੇ ਰਹਿਣਾ ਏ ਮਸਾਲੇ ਦੇ ਨਾਲ ਸਾਰਾ ਮਿਕਸ ਕਰੀ ਜਾਣਾ। ਕਰੀ ਜਾਣਾ ਏ ਫਿਰ ਐਨੇ, ਪੰਜ- ਦਸ ਮਿੰਟ ਲੱਗ ਜਾਂਦੇ ਨੇ ਮਸਾਲੇ ਨੂੰ ਇਹਦੇ ਨਾਲ ਮਿਕਸ ਹੋਣੇ ਚ ਨਾ।
ਅੱਛਾ- ਅੱਛਾ। ਮਤਲਬ ਫੇਰ ਅਸੀਂ ਮਿਕਸ ਈ ਕਰਦੇ ਰਹਿਣਾ ਤਾਂ ਤਕ ਪੰਜ -ਦਸ ਮਿੰਟ,
ਪੰਜ, ਦਸ ਮਿੰਟ ਤੱਕ ਮਿਕਸ ਕਰਦੇ ਰਹੋ- ਕਰਦੇ ਰਹੋ ਫੇਰ ਐਂ ਨਾ, ਢੱਕ ਕੇ ਰੱਖ ਦੋ ਹ ਘੱਟ ਸੇਕ ਤੇ ਨਾ ਹਲਕਾ ਮੀਡੀਅਮ। ਤੋ ਘੱਟ ਤੋਂ ਵਿਚੇਕਾਰ ਲੱਗਣਾ ਨਹੀਂ- ਨਹੀਂ ਵਿਚਕਾਰ। ਹੂੰ ਤੇ ਮੀਡੀਅਮ ਵਿ ਨੀ ਵਿੱਚ ਰੱਖ ਕੇ ਨਾ, ਤੇ ਤੁਹਾਨੂੰ ਪਤਾ ਦਹੀਂ ਨੇ ਪਾਣੀ ਛੋੜ ਦੇਣਾ ਉ ਇੰਨੇ ਚ ਭਾਪ ਵਿੱਚ ਉਹ ਵੀ ਗਲ ਜਾਏਗਾ ਪੂਰਾ। ਫਿਰ ਉਹਦਾ ਪਾਣੀ ਸੁਖਾ ਦੇਣਾ ਬਿਲਕੁਲ, ਡਰਾਈ ਕਰ ਦੇਣਾ।
ਅੱਛਾ ਫੇਰ ਉਹਨੂੰ ਢੱਕਣ ਖੋਲ ਕੇ ਸੁਖਾਣਾ ਅਸੀਂ।
ਪੰਜ ਮਿੰਟ ਬਾਅਦ ਨਾ ਢੱਕਣ ਖੋਲ ਕੇ ਇਹਨੂੰ ਸੁ-
ਅਛ, ਅੱਛਾ- ਅੱਛਾ।
ਪਰ ਉਹਦੀ ਫੇਰ ਤੁਸੀਂ ਧਨੀਆ ਪਾ ਦੋ, ਹਰਾ ਧਨੀਆ ਵੇ ਕਾਲੀ ਮਿਰਚ ਪਾ ਦੋ। ਬਸ ਰੈਡੀ ਐ ਤੁਹਾਡਾ।
ਚਲੋ ਵਧੀਆ- ਵਧੀਆ ਮੈਂ ਤੇ ਮੁੂੰ ਚ ਹਲੇ ਪਾਣੀ ਆ ਕੇ ਸੋਚ ਕੇ ਈ। ਏਧਾਂ ਲੱਗ ਰੇਹਾ ਬਨ, ਏਧਾਂ ਏਦਾਂ ਲੱਗਦਾ ਪੇਆ ਬਣ ਗਿਆ ਸਾਹਮਣੇ ਪਿਆ -ਪਿਆ ਖਾ ਲਈਐ ਬਸ। ਏ ਇ ਓ ਸੋਚ ਰਹੇ ਆ। ਅ ਚਲੋ ਕੋਈ ਨੀ ਹੁਣ ਮੈਂ ਟਰਾਈ ਕਰਾਂਗੀ, ਵਧੀਆ- ਤੇ ਲੱਗਿਆ ਪਰ ਥੋੜੀ ਗਰਮੀ ਲੱਗਦੀ ਹੋਣੀ ਏ ਹਨਾ ਇਹਨੂੰ ਬਣਾਣੇ ਚ।
ਗਰਮੀਆਂ ਚ ਥੋੜੇ ਹਾਲਤ ਖ਼ਰਾਬ ਹੋ ਜਾਂਦੀ ਐ। ਹਾਂ ਆਂਦਾ ਵੀ ਗਰਮੀ ਚ ਲੇਕਿਨ ਹਾਲਤ ਬੜੀ ਖ਼ਰਾਬ ਹੋ ਜਾਂਦੀ ਐ। ਉਤੋਂ ਅਗਰ ਜਿਰਾ ਜੇ ਵੀ ਥੋੜਾ ਟੇਸਟ ਵਿਗੜ ਜਾਏ ਨਾ ਕੋਈ ਕਹਿ ਦੇਣਾ ਕਿ, ਸਵਾਦ ਨੀ ਬਣਿਆ ਫੇਰ ਬੰਦਿਆਂ ਦਾ ਦਿਲ ਕਰਦਾ ਆਪ ਈ ਬਣਾ ਲੈ ਫੇਰ,
ਨਹੀਂ ਵੈਸੇ ਤਾਂ ਸਵਾਦ ਹੀ ਬਣਦਾ ਮੈਂ ਤੇ ਜਿੰਨੀ ਵਾਰ ਖਾਇਆ ਤੁਹਾਡਾ ਸਵਾਦ ਨਾਲ। ਸਗੋਂ ਪੁੱਛਣਾ ਸੀ ਪਹਿਲਾਂ ਮੈਂ ਕਿਹਾ ਚਲੋ ਫ ਫੇਰ ਕਦੇ ਮੋ- ਕਾ ਮਿਲੇਗਾ ਨਾ ਜੇ ਬਨਾਣਾ ਹੋਏਗਾ ਤਾਂ ਪੁੱਛਾਂਗੀ ਕਿਉਂਕਿ-
ਪਤਾ ਕਿ ਇੰਨੀ ਮਿਹਨਤ ਲਗਾ ਕੇ ਬਣਾਓ ਨਾ ਤੇ ਮੇਰੇ ਹਸਬੈਂਡ ਨੂੰ ਪਸੰਦ ਨੀ ਆਂਦਾ ਉਹ ਕਹਿੰਦੇ ਨੇ, ਕੀ ਬਣਾਇਆ ਸੁੱਕਾ- ਸੁੱਕਾ ਅੰਦਰ ਨੀ ਜਾ ਰਿਹਾ, ਫੇਰ ਉਸ ਤੋਂ ਬਾਅਦ ਮੈਂ ਹੁਣ ਬਣਾਣਾ ਬੜਾ ਘੱਟ ਕਰ ਅੱਛਾ,
ਹਾਂਜੀ, ਚਲੋ ਠੀਕ ਐ ਚੰਗਾ ਬਣਾ ਕੇ ਵੇਖਾਂਗੀ ਮੈਂ ਟਰਾਈ ਕਰਾਂਗੀ। ਫਿਰ ਮੈਂ ਤੁਹਾਡੇ ਵੱਲ ਭੇਜਾ ਜਾਊਂਗੀ, ਚਲੋ ਠੀਕ ਐ ਜੀ ਓਕੇ ਬਾਏ ਜੀ।